ਸਤਿ ਸ੍ਰੀ ਅਕਾਲ ਭਾਜੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਭਾਜੀ
ਵਧੀਆ ਜੀ ਵਧੀਆ ਤੁਸੀਂ ਸੁਣਾਓ
ਹੋਰ ਸੁਣਾਓ
ਹੋਰ ਕੀ ਖਾਦਾ ਪਿੱਤਾ
ਹਾਂਜੀ
ਕੀ ਖਾਧਾ ਪੀਤਾ ਅੱਜ
ਖਾਦਾ ਪੀਤਾ
ਹਾਂਜੀ
ਅਤੇ ਡੋਸਾ, ਚਾਮਪਾਂ ਸਪਰਿੰਗ ਰੋਲ, ਸਮੋਸੇ ਬਹੁਤ ਕੁਛ ਬਹੁਤ ਇੰਜੋਏਮੈਂਟ ਕੀਤੀ
ਵਾਸਤੇ ਮਤਲਬ ਲੱਗਦਾ ਕਿ ਪਾਰਟੀ ਵਗੈਰਾ ਦੇਗੇ ਜੀ
ਹਾਂਜੀ ਨਹੀਂ ਪਾਰਟੀ ਤਾਂ ਨਹੀਂ ਅਸੀਂ ਗਏ ਸੀ ਘੁੰਮਣ ਫਿਰਨ
ਅੱਛਾ ਘੁੰਮਣ।
ਹਾਂਜੀ।
ਹਾਂ।
ਖਾਣ ਪੀਣ ਹਾਂਜੀ ਅਸੀਂ ਗਏ ਸੀ ਜੀ। ਅਸੀਂ ਗਏ ਸੀ ਪਹਿਲਾਂ ਜੀ ਗਏ ਪਹਿਲਾਂ ਕੁੱਲੂ ਗਏ ਕੁੱਲੂ ਤੋਂ ਬਾਅਦ ਗਏ ਫਿਰ ਫਿਰ ਮਨਾਲੀ। ਮਨਾਲੀ ਬਹੁਤ। ਬਹੁਤ ਬਾਰਿਸ਼ ਉੱਥੇ ਪੈਂਦੀ ਵੀ ਸੀ ਮੌਸਮ ਬਹੁਤ ਵਧੀਆ।
ਅੱਛਾ ਅੱਛਾ ਗਰਮੀਆਂ 'ਚ ਤਾਂ ਹੀ ਗਏ ਤੁਸੀਂ ਘੁੰਮਣਾ ਹੈਂ।
ਮਗਨ ਮੈਂ ਕਿਹਾ ਜੇ ਜੰਨਤ ਵੇਖਣੀ ਤਾਂ ਉੱਥੇ ਮਨਾਲੀ ਚੱਲ ਜਾਵੇ। ਕਿਆ ਬਾਤ ਹੈ ਮੌਸਮ ਠੰਡਾ।
ਅੱਛਾ ਜੀ।
ਹਾਂਜੀ।
ਫਿਰ ਫੈਮਿਲੀ ਵਗੈਰਾ ਨਾਲ ਗਈ ਸੀ ਜਾਂ ਕੱਲੇ ਆਪਣੇ ਦੋਸਤਾਂ ਨਾਲ।
ਨਹੀਂ ਅਸੀਂ ਦੋਸਤਾਂ ਨਾਲ ਗਏ ਸੀ ਮੁੰਡੇ ਮੁੰਡੇ।
ਦੋਸਤਾਂ ਨਾ ਗਏ।
ਹਾਂਜੀ ਹਾਂਜੀ।
ਚਲੋ ਵਧੀਆ ਗੱਲ ਹੈ। ਹੋਰ ਉੱਥੇ ਮਤਲਬ ਕਿਹੋ ਜਿਹਾ ਸੀ ਮੌਸਮ।
ਮੌਸਮ ਮੈਂ ਕਹਿਣਾ ਜੀ ਬੱਦਲ ਹੋਏ ਹੋਏ ਹੈ। ਨਿੱਕਾ ਨਿੱਕਾ ਮੀਂਹ ਪੈ ਰਿਹਾ ਹੈ ਓਏ ਹੋਏ। ਮੈਂ ਕਿਹਾ ਪਹਾੜ ਦੇਖਣ ਵਾਲੇ ਆ ਸੀਨ ਦੇਖਣ ਵਾਲੇ ਆ ਮਨ ਖੁਸ਼ ਮਿਲ ਮਿਲ ਹੁੰਦਾ ਹੈ।
ਸਹੀ ਹੈ।
ਕਿਆ ਬਾਤ ਹੈ ਪਾਣੀ ਉੱਥੇ। ਪਾਣੀ ਮੈਂ ਕਹਿਣਾ ਚੱਲਦਾ ਦਰਿਆ ਸਾਹ ਸਾਹ ਆਵਾਜ਼ ਆਉਂਦੀ ਹੈ।
ਮਤਲਬ ਵਧੀਆ ਮਹੌਲ ਸੀ ਉੱਥੇ।
ਬਹੁਤ ਵਧੀਆ।
ਮਨ ਖੁਸ਼ ਹੋ ਗਿਆ ਜਾ ਕੇ।
ਹਾਂਜੀ ਹਾਂਜੀ।
ਸਹੀ ਹੈ ਹਾਂ ਪਰ ਨਜ਼ਾਰੇ ਹੈਗੇ।
ਹਾਂ ਬਹੁਤ ਵਧੀਆ ਮਤਲਬ ਨਜ਼ਾਰੇ ਦਾਰ ਥਾਂ ਹੈ। ਇੱਥੋਂ ਇੱਥੋਂ ਅਸੀਂ ਗਏ ਹਾਂ ਪਹਿਲਾਂ ਗਏ ਹਾਂ ਸਿੱਧੇ ਗਏ ਪਹਿਲਾਂ ਕੁੱਲੂ।
ਅੱਛਾ ਜੀ।
ਕੁੱਲੂ ਆਪਣੇ ਰਿਸ਼ਤੇਦਾਰ ਰਹਿੰਦੇ ਸੀ ਉਹਨਾਂ ਘਰ ਘਰ ਗਏ ਹਾਂ। ਰੋਟੀ ਪਾਣੀ ਇੱਥੇ ਆਕੇ ਖਾਧੀ ਹੈ ਉੱਥੋਂ ਫੇਰ।
ਫੇਰ ਤੇ ਤੁਹਾਡਾ ਉੱਥੇ ਮਤਲਬ ਖਰਚਾ ਬਚ ਗਿਆ ਉੱਥੇ।
ਬਸ ਉਹ ਚਲੋ ਖਰਚਾ ਬਹੁਤ ਜੀ ਕਿਹਦਾ ਫਾਇਦਾ ਜੇ ਅਗਲੇ ਦਿਨ ਰੋਟੀ ਪਾਣੀ ਖਆਈ ਆ। ਤੇ। ਚ ਪੰਜ ਸੌ ਪੰਜ ਸੌ ਅਸੀਂ ਦੇਵ ਦੇਵਤ ਅਸੀਂ ਆਏ ਹਾਂ। ਚਲੋ ਅਗਲੇ ਨੇ ਸੇਵਾ। ਸੇਵਾ ਕੀਤੀ ਹੈ ਬੰਦਾ ਚੰਗਾ ਨਹੀਂ ਲੱਗਦਾ ਲੱਗਦਾ ਇੱਦਾਂ। ਚਲੋ ਭਾਵੇਂ ਭਾਵੇਂ ਭਾਵੇਂ ਉਹਨਾਂ ਦੇ ਵੱਧ ਹੀ ਲਾਗੇ। ਲਾਗੇ ਹੋਣ ਪਰ ਇਹ ਏਦਾਂ ਮਤਲਬ ਖਾਲੀ ਵੀ ਨਹੀਂ ਆਇਆ ਜਾਂਦਾ ਹਾਂਜੀ।
ਉਹ ਤੇ ਚਲੋ ਗੱਲ ਤੁਹਾਡੀ ਠੀਕ ਹੈ ਪਰ ਉਹ। ਜੇ ਹੋਟਲ ਵਗੈਰਾ 'ਚ ਜਾਂਦੇ ਫੇਰ ਮਤਲਬ ਤੁਹਾਡੇ ਜ਼ਿਆਦਾ ਲੱਗਦੀ ਸੀ ਦੋ ਢਾਈ ਹਜ਼ਾਰ ਰੁਪਇਆ ਲੱਗ ਜਾਂਦਾ ਇੱਕ।
ਫੇਰ ਉੱਥੇ ਲੱਗ ਜਾਣਾ ਸੀ।
ਉਹੀ ਤੇ ਮੈਂ ਕਹਿ ਰਿਹਾ ਮਤਲਬ ਠੀਕ ਰਹਿ ਗਏ ਤੁਸੀਂ।
ਉੱਥੇ ਉੱਥੇ ਜੀ ਉੱਥੇ ਭਾਜੀ ਅਸੀਂ ਗਏ। ਅਤੇ ਕੁੱਲੂ ਸ਼ਾਮ ਨੂੰ ਅਸੀਂ ਗੁਰਦੁਆਰੇ ਗਏ ਮੱਥਾ ਟੇਕਿਆ ਬਹੁਤ ਵਧੀਆ। ਗੁਰ ਗ ਗ ਗੁਰਦੁਆਰਾ ਬਹੁਤ ਵਧੀਆ ਬਣਿਆ ਹੋਇਆ ਹੈ। ਕਿਆ ਬਾਤ ਹੈ। ਉੱਥੇ ਘੁੰਮੇ ਫਿਰੇ ਆਂ, ਉਹ ਤੋਂ ਬਾਅਦ ਫਿਰ ਅਹੀਂ ਉਹ ਤੋਂ ਬਾਅਦ ਫਿਰ ਅਹੀਂ ਮਨਾਲੀ ਚੱਲ ਗਏ।
ਮਨਾਲੀ
ਹਾਂਜੀ
ਅੱਛਾ ਜੀ।
ਹਾਂ। ਬੜੀਆਂ ਫੈਮਲੀਆਂ ਉੱਥੇ- ਉੱਥੇ ਆਈਆਂ ਦੀਆਂ ਹੀ।
ਫੈਮਲੀਆਂ, ਫੈਮਲੀਆਂ ਜ਼ਿਆਦਾ ਹਨ।
ਹਾਂ। ਤੁਸੀਂ, ਤੁਸੀਂ ਕੀਏ ਕਿਤੇ ਗਏ ਨਹੀਂ ਘੁਯਨ, ਘੁੰਮਣ-ਫਿਰਨ ਐਤਕੀ?
ਨਹੀਂ ਐਦਗੀ ਤੇ ਨਹੀਂ ਗਏ, ਪਿੱਛੇ ਗਿਆ ਸੀ। ਦੋ-ਚਾਰ ਮਹੀਨੇ ਪਹਿਲੇ ਗਿਆ ਸੀ ਮੈਂ। ਦੋ ਕੁ ਮਹੀਨੇ, ਉਤਰਾਖੰਡ ਆਲ਼ੀ ਸਾਈਡ ਗਿਆ ਸੀ, ਉਤਰਾਖੰਡ ਆਲ਼ੀ।
ਅੱਛਾ-ਅੱਛਾ।
ਹੋਰ ਅੱਗੇ ਫੇਰ ਅਸੀਂ ਇੱਕ ਦਿਨ ਚ -ਜਾਣ
ਅੱਛਾ ਜੀ।
ਉੱਥੇ ਵੀ ਮਤਲਬ, ਇੱਧਰ ਹੈਗਾ ਸੀ ਟੈਂਪਰੇਚਰ ਸਾਡੇ ਇਧਰ ਤੀ ਤੋਂ ਪੈਂਤੀ ਡਿਗਰੀ ਦਾ ਤੇ ਓਧਰ ਸੀ, ਓਧਰ ਦਸ, ਉੱਥੇ ਦਸ ਡਿਗਰੀ ਦਾ ਟੈਂਪਰੇਚਰ ਸੀ।
ਅੱਛਾ।
ਓਥੇ ਠੰਡਾ ਮੌਸਮ ਸੀ, ਐਨ ਪਹਾੜ ਵਧੀਆ। ਜੈਵੇਂ ਤੁਸੀਂ ਸਾਰੇ ਦੱਸ ਰਹੇ ਹੋ। ਫਾਊਂਟੇਨ ਵਗੈਰਾ ਝਰਨੇ, ਸਾਰਾ ਕੁਛ ਸੀ, ਮਤਲਬ ਵਧੀਆ ਸੀ। ਮਤਬ ਆਨੰਦ ਆ ਗਿਆ ਸੀ ਜਾ ਕੇ ਸਾਨੂੰ। ਇੱਕ ਦਿਨ ਅਸੀਂ ਰਹਿ ਕੇ ਆਏ ਸੀ। ਇੱਕ ਦਿਨ ਹੀ ਲਗਿਆ ਆਣ-ਜਾਣ ਈ। ਪਰ ਮਜ਼ਾ ਆ ਗਿਆ ਸੀ। ਹੋਰ ਤੁਸੀਂ ਔਨ ਦੌ ਜੇ ਕੋਨ ਕਰੇਗਾ ਪਾੜਾ ਚ ਹੂ ਜਾਂਦੇ ਹਾਂ, ਉੱਧਰ ਦਾ ਹਵਾ ਪਾਣੀ ਵਧਿਆ ਨਾ, ਹਵਾ ਪਾਣੀ ਇਕਦਮ, ਤੇ ਨਾਲੇ ਨਜ਼ਾਰੇ? ਸਭ ਵਧੀਆਂ ਨੇ ਤਾ ਸਾਡਾ ਸਾਸ੍ਰੀ ਕਾਲ ਦੀਦੀ। ਸਾਸੀ ਕਾਲ ਜੀ ਔਲੇ ਨੂ
ਬਸ ਠੀਕ ਹੈ।
ਮੈਂ ਕਿਹਾ ਹੋਰ
ਫਿਰ ਤੁਸੀਂ ਕਦੇ ਗਏ ਨਹੀਂ ਉੱਥੇ? ਅੰਬਰਸਰ, ਦਰਬਾਰ ਸਾਹਿਬ ਕਦੇ ਗਏ ਨੀਂ ਕਦੀ?
ਵੀ ਮਖਰਾਨੇ ਆਂ। ਉਹ ਤੇ ਚਲੋ, ਅਸੀਂ ਆਦੇ ਹੀ ਰੈਂਦੇ ਆਂ।
ਦਰਬਾਰ ਸਾਹਿਬ ਤੇ ਸਾਡਾ ਚੱਕਰ ਲੱਗਦਾ ਰਹਿੰਦਾ, ਤਿੰਨ ਚਾਰ ਮਹੀਨੇ।
ਅੱਛਾ, ਚਲੋ ਵਧੀਆ ਗੱਲ ਆ। ਵਧੀਆ ਗੱਲ ਆ, ਗੁਰੂ ਘਰ ਵਿੱਚ ਜਾਣਾ ਚਾਹੀਦੈ।
ਓਧਰ ਏਕ ਓਹ ਗੁਰੂਦਵਾਰਾ ਬੜਾ ਫੇਮਸ ਹੈਗਾ ਨਾਂ, ਓਹ ਸ਼ਹੀਦ ਸਾਹਿਬ।
ਹਾਂਜੀ-ਹਾਂਜੀ।
ਉਥੇ ਦੀ ਮਤਲਬ ਬੜੀ ਮਾਨਤਾ ਵਗੈਰਾ
ਉਹ ਬਹੁਤ ਜੀ ਉੱਥੇ ਤੇ ਮੈਂ ਕਹਿੰਦਾ ਮਨ ਮੰਗਿਆ ਮੁਰਾਦ ਤੂੰ ਪੂਰੀ ਹੁੰਦੀ ਏ। ਗੁਰੂ ਰਾਮਦਾਸ ਦੇ ਗੁਰ ਗੁਰਦੁਆਰੇ ਵੀ ਤੇ ਬਾਬਾ ਦੀਪ ਸਿੰਘ ਦੇ ਵੀ। ਜੋ ਮੰਗੋ ਉਹੀ ਮਿਲਦਾ ਜੇ।
ਤੇ ਏ, ਏ, ਜਿਥੇ ਸ਼ਹੀਦਾਂ ਸਾਹਿਬ ਗੁਰੂਦਵਾਰਾ ਸੀ। ਹੈਲੋ। ਹੈਲੋ।
ਹਾਂਜੀ ਹਾਂਜੀ
ਮੈਂ ਕਿਹਾ ਸੀ। ਜਿੱਥੇ ਸ਼ਹੀਦਾ ਸਾ਼ਹਿਬ ਗੁਰਦੁਆਰਾ ਸੀ? ਉਹ ਸੰਡੇ ਨੂੰ ਮਤਲਬ ਬਿਲਕੁਲ ਵੀ ਉਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ। ਸੰਡੇ ਨੂੰ
ਉਹ ਭਾਅ ਜੀ। ਸੰਡੇ
ਸੰਡੇ ਵਾਰੀ ਨਹੀਂ ਆਉਂਦੀ। ਛੇਤੀ ਕਿਤੇ ਇੰਨੀ ਦੁਨੀਆਂ ਆਈ। ਪਤਾ ਨੀ, ਕਿੱਥੋਂ -ਕਿੱਥੋਂ ਦੁਨੀਆਂ ਆਈ ਹੁੰਦੀ ਐ। ਹਾਂਜੀ। ਚੁਪਹਿਰਾ ਲਾਉਣ- ਲਾਉਣ
ਚੋਪਿਹਰਾ ਸਹਿਬ ਲਾਉਣ।
ਆ ਚੁਪਹਿਰਾ ਸਾਹਿਬ ਲਾਉਣ। ਬੜੀ ਦੁਨੀਆਂ ਆਉਂਦੀ ਆ।
ਇਹ ਗੱਲ ਆ। ਕਿ ਜ ਜਿੰਨੇ -ਜਿੰਨੇ ਚੁਪਹਿਰਾ ਲੋਣਾ ਬੰਦਾ ਹੀ ਉਹੀ ਐਤਵਾਰ ਆਣ। ਆਵੇ।
ਤੇ ਦਰਬਾਰ ਸਾਹਿਬ ਕਿ ਨ ਭੀੜ ਹੁੰਦੀ। ਐਤਵਾਰ ਨੂੰ? ਲੈ, ਦਰਬਾਰ ਸਾਹਿਬ ਵੀ, ਦਰਬਾਰ ਸਾਹਿਬ ਹੁੰਦੀਂ। ਸੰਡੇ ਨੂੰ ਦਰਬਾਰ ਸਾਹਿਬ ਦੀ ਭੀੜ ਹੁੰਦੀ। ਸਹੀ
ਹ, ਇਹ ਵੀ ਹੈ। ਜਿਵੇ ਕੋਈ-ਕੋਈ ਤੇ ਘਰੋਂ ਸੋਚ- ਸੋਚ ਕੇ ਆਇਆ ਹੋਵੇ। ਕਿ ਮੈਂ ਮੱਥਾ ਟੇਕਣਾ। ਉਹਦਾ ਤਾਂ ਮੱਥਾ ਟੇਕ, ਟੇਕਿਆ ਜਾਊਗਾ। ਜਿੜਾ, ਕਿ ਮੈਂ ਬਸ ਘੁੰਮਣ -ਫਿਰਨ ਜਾਣਾ। ਉਹਦਾ ਮੱਥਾ ਨਹੀਂ ਟੇਕਿਆ ਜਾਂਦਾ।
ਠੀਕ -ਠੀਕ, ਆ ਤੇ ਗੱਲ ਠੀਕ ਸੀਗੀ।
ਰਸ਼ ਬਹੁਤ ਹੁੰਦਾ -ਹੁੰਦਾ-ਹੁੰਦਾ। ਭਾਅ ਜੀ
ਮਤਲਬ ਲਾਇੰਨ ਚ ਤਿੰਨ-ਚਾਰ ਘੰਟੇ ਲੰਘਦੇ ਹੋਣੇ।
ਅਹ
ਹਾਂਜੀ। ਹਾਂਜੀ। ਹੈਲੋ ਹੈਲੋ
ਹੈਲੋ। ਮੈ ਕਿਹਾ, ਉੱਥੇ ਤਾਂ ਲਾਈਨ ਵਿੱਚ ਤਿੰਨ-ਚਾਰ ਘੰਟੇ ਲੱਗ ਜਾਂਦੇ ਹੋਣ ਗੇ?
ਲਾਗ ਜਾਂਦੇ ਜੀ, ਲੱਗ ਜਾਂਦੇ ਹੁੰਦੇ ਐ।
ਤੇ ਫੇਰ ਅ ਤੁਸੀ ਕਾ ਤੁਸੀਂ ਅੱਜ ਫਿਰ ਕੰਮ ਤੇ ਨੀ ਗੇ?
ਨਈਂ ਅੱਜ ਮੈਂ, ਮੈਂ ਛੁੱਟੀ ਕੀਤੀ ਐ।
ਸਾਵਣ, ਭਾਦੋਂ ਚ ਜਿਸ ਤਰ੍ਹਾਂ
ਘਰ ਦੇ ਕੁਝ ਠੀਕ ਨਈਂ ਹੈਗੇ। ਉਹਨਾਂ ਨੂੰ ਮਾੜਾ ਜਿਹਾ ਮੈਂ, ਚੈੱਕਅਪ ਵੈ ਕਰਾ ਲਈ ਲਿਆਈਏ। ਉਹਨਾਂ ਦੇ ਸਕਰੂ ਮਤਲਬ, ਉਹਨਾਂ ਸਕਰੂ- ਸਕਰੂ ਢਿੱਲੇ ਹੋ ਹੋਗੇ ਆ। ਮੈਂ ਕਿਆ, ਕਿਹਾ ਲਿਆਈਏ।
ਕਿਨਾਂ ਦੇ?
ਆ ਘਰਦਿਆਂ ਦੇ।
ਸਕਰੂ ਢਿੱਲੇ ਹੋ ਗਏ ਮਤਲਬ?
ਹਾਂ ਘਰ ਦੀ ਮੇਰੀ ਦੇ
ਹਂ
ਥੋੜ੍ਹੀ ਅੱਜ, ਠੀਕ ਨਹੀਂ ਸੀ ਹੈਗੀ। ਮੈਂ ਚੱਲ ਚੈੱਕਪ ਕਰ ਲਿਆਈ ਪੀ ਕੀਤਾ
ਉਹ ਵੀ ਗਏ ਸੀਗੇ, ਘੁੰਮਣ ਤੁਹਾਡੇ ਨਾਲ।
ਨਈਂ ਉਹ ਉਹ ਨਈਂ ਗਏ, ਉਹ ਇੰਨੀ ਜੋਗੀ ਕਿਥੇ ਉਹਤੇ ਵਿਚਾਰੀ। ਮਾਤੜ ਆ, ਪੈਰ ਉਹਦੇ ਪੀੜ ਹੁੰਦੇ, ਉਹ ਥੋੜ੍ਹੀ ਜ ਜਾ ਸਕਦੀ ਆ।
ਹਂ
ਹੋਰ ਸੁਣਾਓ ਤੁਸੀਂ, ਘਰ ਦੇ ਤੁਹਾਡੇ ਠੀਕ ਨੇਂ?
ਹਾਂਜੀ ਹਾਂਜੀ, ਸਾਰੇ ਵਧੀਆ ਸਾਡੇ।
ਕੀ ਕੀ ਕੀ ਕੀ ਕਰਦੇ? ਤੁਹਾਡੀ ਮੰਮੀ ਕੀ ਕਰਦੇ ਆ?
ਮੰਮੀ ਕਰਦੇ ਸਟੀਚਿੰਗ ਦਾ ਕੰਮ।
ਹਾਂ ਸਟੀਚਿੰ, ਸਟੀਚਿੰਗ ਦਾ।
ਹਾਂਜੀ ਹਾਂਜੀ, ਕੱਪੜੇ ਸੀਂਦੇਆ।
ਇਹ ਕੱਪੜੇ ਸੀਂਦੇ ਆ।
ਹਂ
ਠੀਕ ਆ, ਕਿਹੜੇ ਸੀਂਦੇ ਆ ਲੇਡੀ ਕਿ ਜੈਂਟਸ ਜੀ?
ਡੇੜੀਸ
ਚਲੋ ਠੀਕ ਆ। ਕੋਈ ਨਈਂ ਘਰ ਆ, ਜਾ ਕੇ ਸੂਟ ਮਲ ਸੁਆਉਣਾ ਮੈਂ, ਤੁਹਾਡੇ ਕੋਲ ਈ ਸਵਾਣਾ ਵ
ਹਾਂਜੀ ਹਾਂਜੀ, ਕੋਈ ਨੀਂ ਆ ਜਿਓ, ਸਾਡਾ
ਕਨ ਲਾਗੇ, ਲੈਸਾਂ ਗੋਟੇ ਲਾਗੇ।
ਹਾਂਜੀ ਹਾਂਜੀ, ਸਾਰਾ ਜੋ ਤੁਸੀਂ ਕੋਹ ਗੇ ਅਸੀਂ ਉਹ ਲਾ ਦਾਂਗੇ।
ਹਾਂ। ਵਧੀਆ ਓਕੇ ਜੀ ਓਕੇ ਠੀਕ ਹੈ ਜੀ